ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕਿ ਹਾਲ ਐ ਜੀ?
ਵਧੀਆ ਤੁਸੀਂ ਸੁਣਾਓ ਜੀ ਕਿਵੇਂ ਹੋ।
ਬਸ ਜੀ ਬਸ, ਕੀ ਕਰ ਰਹੇ ਸੀ?
ਬਸ ਕੁਛ ਨੀ ਦੀ ਰੋਟੀ ਖਾ ਕੇ ਹਟੀ ਸੀ ਤੁਸੀਂ ਦੱਸੋ ਰੋਟੀ ਖਾ ਲਈ।
ਬਸ ਜੀ ਬਸ ਖਾਲੀ, ਹੋਰ ਕਿਵੇਂ ਚੱਲ ਰਹੀ ਹੈ ਪੜ੍ਹਾਈ ਵਗੈਰਾ।
ਬਸ ਹੁਣ ਤੁਸੀਂ ਸੁਣਾਓ, ਕੀ ਕਰਦੇ ਪਏ ਸੀ ਘਰੇ ਸਾਰੇ ਕਿਵੇਂ ਨੇ?
ਘਰ ਜੀ ਬੱਸ ਸਭ ਵਧੀਆ।
ਹਾਂਜੀ -ਹਾਂਜੀ।
ਸਟੱਡੀ ਕਿਵੇਂ ਚੱਲ ਰਹੀ ਹੈ।
ਵਧੀਆ ਚੱਲਦੀ ਆ ਹਾਂਜੀ -ਹਾਂਜੀ ਮਾਸਟਰਸ ਕਰ ਰੀ ਆ ਮੈਂ।
ਅੱਛਾ ਜੀ ਕਿਹੜੇ ਸਬਜੈਕਟ ਚ?
ਮੈਂ ਐਮ-ਫਾਰਮੇਸੀ।
ਫਾਰਮੇਸੀ ਵਿੱਚ? ਅੱਛਾ, ਮਤਲਬ ਅੱਗੇ ਦੀ ਫਿਰ ਕੈਮਿਸਟ ਵਗੈਰਾ ਵਾਲੀ ਲਾਈਨ ਵਿੱਚ ਜਾਊਗੇ।
ਹਾਂਜੀ।
ਬਹੁਤ ਵਧੀਆ ਕੰਮ ਏ।
ਹਾਂਜੀ ਆਪਣਾ ਮੈਡੀਕਲ ਸਟੋਰ ਵੀ ਹੈਗਾ।
ਨਹੀਂ ਮੈਂ ਵੈਸੇ ਸੁਣਿਆ ਕਈ ਲੋਕੀ ਆਪਣੀ ਡਿਗਰੀ ਵੀ ਦੇ ਦਿੰਦੇ ਨੇ ਹਨਾ ਰੈਂਟ ਤੇ।
ਰੈਟ ਤੇ ਦੇ ਤਾਂ ਦਿੰਦੇ ਬੱਟ ਫੇਰ ਏਦਾਂ ਹੁੰਦਾ ਕਿ ਫੇਰ ਨਸ਼ੇ ਵਗੈਰਾ ਦੀ ਦੀਆਂ ਗੋਲੀਆਂ ਕਈ ਵੇਚਣ ਲੱਗ ਜਾਂਦੇ ਨੇ।
ਹਾਂ ਕਿਉਂਕਿ ਮੈਂ ਇਹ ਗੱਲ ਨਾ ਸੁਣੀ ਸੀ ਕਿਸੇ ਕੋਲੋਂ ਉਹਦਾ ਨਾ ਆਪਣਾ ਕੈਮਿਸਟ ਵਾਲਾ ਤੇ ਉਹਨੇ ਨਾ ਇਹੀਓ ਗੱਲ ਦੱਸੀ ਸੀ। ਕਹਿੰਦਾ ਮੈਂ ਆਪ ਅਗਰ ਐ ਡਿਗਰੀ ਕਰ ਲੀ ਸੀ ਏ ਨਾ ਤੇ ਮੈਂ ਆਪਣੀ ਡਿਗਰੀ ਕਿਸੇ ਨੂੰ ਰੈਟ ਤੇ ਵੀ ਦੇ ਸਕਦਾ ਵਾਂ ਤੇ ਹੁਣ ਉਹਨੇ ਆਪਣੀ ਤਿੰਨ- ਤਿੰਨ ਸ਼ੋਪ ਖੋਲੀ ਵੀ ਇੰਨੀ ਜਲਦੀ ਉਹ ਨੇ ਤਰੱਕੀ ਕੀਤੀ ਹੈ ਨਾ ਬੰਦੇ ਨੇ ਇਸੇ ਲਾਈਨ ਵਿੱਚ।
ਬਟ ਏਦਾਂ ਏ ਕਿ ਕਈ ਨਾ ਲਾਇਸੰਸ ਦਾ ਗ਼ਲਤ ਯੂਜ ਕਰਨ ਲੱਗ ਜਾਂਦੇ ਨੇ।
ਹਾਂ, ਹਾਂ ਬਈ ਦੇਖੋ ਮਿਸ ਯੂਜ ਦੇ ਹਰ ਇੱਕ ਲਾਈਨ ਵਿੱਚ ਏ।
ਇਹ ਤਾਂ ਹੈ ਫੇਰ ਬੰਦੇ ਦਾ ਜੇ ਬੰਦੇ ਦਾ ਲਾਇਸੰਸ ਹੋਜੂਗਾ ਬੈਨ ਹੋਜੂਗਾ।
ਹਾਂ ਇਹ ਤੇ ਗੱਲ
ਹਾਂਜੀ ਇਹ ਤਾਂ ਬਥੇਰੇ ਵਧੀਆ ਪੈਸੇ ਵੀ ਮਿਲ ਜਾਂਦੇ ਨੇ ਪੰਜਾਹ- ਪੰਜਾਹ ਹਜ਼ਾਰ ਹਨਾ ਦੇਣ ਵੀ ਲੱਗ ਜਾਂਦੇ ਨੇ, ਪਰ ਮਿਸਯੂਜ ਕਰਕੇ ਫੇਰ ਲਾਇਸੰਸ ਜੇ ਬੈਨ ਹੋ ਗਿਆ, ਫੇਰ ਫਾਇਦਾ ਕਿਏ ਫੇਰ ਬੰਦੇ ਦਾ ਸਾਰਾ ਪੜ੍ਹਾਈ ਖਰਾਬ ਸਾਰਾ ਕੁਛ ਖ਼ਰਾਬ ਹੈ ਬੰਦੇ ਮੇਰੀ ਜ਼ਿੰਦਗੀ ਖ਼ਰਾਬ ਕਰਦੀ ਆਪ ਤੇ ਬੰਦਾ ਖੋਲਵੇ ਮੈਡੀਕਲ ਸਟੋਰ ਤਾਂ ਦੂਜੇ ਦੇ ਤਾਂ ਹੱਥ ਦੇਵੇ ਹੀ ਨਾ।
ਹਾਂ। ਹੁਣ ਬੰਦਾ ਵੈਸੇ 'ਤੇ ਬਹੁਤ ਵਧੀਆ ਲਾਈਨ ਹੈਗੀ ਫਾਰਮੇਸੀ ਦੀ।
ਹਾਂਜੀ-ਹਾਂਜੀ।
ਬੈਨੀਫਿਟ ਘਰ ਦਿਆਂ ਨੂੰ ਸੌ ਸੁੱਖ ਹੋ ਜਾਂਦੇ ਨੇ, ਹਾਂਜੀ ਇਹ ਦਵਾਈ ਇਹ ਦਵਾ ਸੀ ਦਈ ਹੀ ਨੀ, ਘਰ ਦਾ ਹੀ ਡਾਕਟਰ ਹੋ ਜਾਂਦੇ‌ ਫਸਟ ਤਰੀਕੇ ਨਾਲ 'ਤੇ ਸਾਰੀ ਨੌਲੇਜ ਜਾਂਦੀ ਹੈ ਨਾ। ਹੁਣ ਅੱਜ-ਕੱਲ ਜਿਵੇਂ ਹਲਕਾ ਜਿਹਾ ਖਾਂਸੀ, ਜ਼ੁਕਾਮ ਕੋਈ ਵਾਇਰਲ ਚਲਿਆ ਚਲਿਆ, ਚਲੋ ਬਈ ਹਾਂਜੀ। ਹਾਂ ਓਹ ਤੇ ਹੈ ਈ ਏ। ਬੰਦਾ ਥੋੜ੍ਹੀ ਜਿਹੀ ਬੰਦਾ ਮਾਸਟਰਸ ਕਰਦਾ ਨਾ, ਹੋਰ ਕਿੰਨੀਆਂ ਲਾਈਨਾਂ ਨੇ ਬੰਦਾ ਅ ਅਗਰ ਆਰਟਸ ਵਾਲੀ ਲਾਈਨ ਏ, ਤੇ ਫੇਰ ਬੰਦਾ ਟੀਚਿੰਗ ਚੱਲ ਜਾਂਦਾ ਏ ਬੀਕਮ ਵਾਲੀ ਲਾਈਨ ਏ 'ਤੇ ਅਕਾਊਂਟਸ ਵਗੈਰਾ ਦਾ ਕੰਮ ਹੋ ਗਿਆ ਹਨਾ ਬੀ ਐਸੀ ਤੋਂ ਇਹ ਲਾਈਨ ਫੜ ਲਤੀ ਤੇ ਡੋਕਟਰੀ ਲਾਈਨ ਹੋ ਗਈ ਇੰਜੀਨੀਅਰ ਬਣ ਗਈ ਹੈ।
ਵਗੈਰਾ ਵੀ ਆ ਤੇ ਨੌਲੇਜ ਵੀ ਕਾਫੀ ਆਉਂਦੀ ਆ।
ਬਹੁਤ ਨੌਲੇਜ ਹੁੰਦੀ ਐ, ਉਥੋਂ ਬੜੀ ਸਟੈਂਡਰਡ ਦੀ ਜੋਬ ਮਿਲਦੀ ਬੰਦੇ ਨੂੰ
ਹਾਂਜੀ, ਚਾਹੇ ਬੰਦਾ ਪ੍ਰੋਫੈਸਰ ਦੀ ਜੋਬ ਕਰ ਲਵੇ।
ਹਾਂ, ਇਹ ਵੀ ਬਹੁਤ ਵਧੀਆ ਹੈ। ਪਰ ਅੱਗੋਂ ਤੇ ਜਾ ਕੇ ਕਿਸੇ ਦੇ ਅੰਡਰ ਕੰਮ ਕਰਨਾ ਨਾ ਬੇਕਾਰ ਏ, ਠੀਕ ਏ ਨਾ ਆਪਣਾ ਮੈਡੀਕਲ ਸਟੋਰ ਹੋਏ ਨਾ, ਉਹਦੀ ਰੀਸ ਨਹੀਂ ਹੈਗੀ ਜੇ। ਹਨਾ, ਆਪਣੇ ਕੰਮ ਦੀ ਰੀਸ ਨਹੀਂ ਹੇਗੀ, ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ ਬੇਕਾਰ।
ਜੇ ਬੰਦਾ ਦੋ ਮੈਡੀਕਲ ਸਟੋਰ ਖੋਲ ਲਵੇ ਬੰਦਾ ਬੈਠਾ ਰਵੇ, ਕਿ ਕੋਈ ਬੰਦਾ ਰੱਖ ਇਹ ਨਾ ਇਹ ਬੈਨੀਫਿਟਸ ਬਹੁਤ ਜ਼ਿਆਦਾ ਨੇ ਇਹਦੇ
ਹਮ,
ਹਾਂ ਏ ਤੇ ਹੈ ਹੀ ਏ।
ਕਿਸੇ ਦੇ ਅੰਦਡਰ ਕੰਮ ਸੁਣਨਾ ਨੀ ਪੈਂਦਾ ਕਿਸੇ ਤੋਂ
ਬਸ, ਹਾਂ ਇਹ ਇਸ ਕੰਮ ਦੀ ਕੋਈ ਰੀਸ ਨੀ ਹੈ।
ਬਾਕੀ ਤਾਂ ਪਰ ਡਿਊਟੀ ਤੇ ਜਾਣਾ ਹੀ ਪੈਂਦਾ ਹੀ, ਜੇ ਕੋਈ ਹੋਰ ਜੋਬ ਕਰਦਾ ਬੰਦਾ
ਦੇਖੋ ਬਈ, ਤੁਸੀਂ ਅਗਰ ਸੋਚੋ ਨਾ ਕਿ ਨੌਕਰੀ ਵਾਲਾ ਬੰਦਾ ਪਰੇਸ਼ਾਨ, ਬਿਜਨਸ ਵਾਲਾ ਬੰਦਾ ਵੀ ਬੜਾ ਪਰੇਸ਼ਾਨ ਏ। ਉਹ ਆਪਣਾ ਕੰਮ ਛੱਡ ਕੇ ਨਹੀਂ ਜਾ ਸਕਦਾ, ਕੋਈ ਇਹ ਨਾ ਭਰੋਸਾ ਸੇ ਵਾਲਾ ਬੰਦਾ ਅੱਗੇ ਥੋੜੀ ਮਿਲ ਜਾਂਦਾ ਏ, ਜਿਹੜਾ ਉਹਦਾ ਕੰਮ ਉਹਦੇ ਵਾਂਗ ਸਾਂਭ ਲਏ ਹਨਾ। ਕਿੰਨੇ ਦੇ ਗੱਪਲੇ ਕਰ ਜਾਂਦੇ ਨੇ, ਕੀ ਕੁਛ ਕਰ ਜਾਂਦੇ ਨੇ। ਕਿਸੇ ਦੇ ਹੱਥ ਕੰਮ ਥੋੜ੍ਹੀ ਫੜਾ ਕੇ ਜਾ ਸਕਦੇ ਹੋ ਤੁਸੀਂ।
ਹਾਂਜੀ, ਏ ਤਾਂ ਹੈ।
ਨੌਕਰੀ ਅਗਰ ਨੋ ਕੰਮ ਏ ਨਾ ਤੇ ਬਿਜਨਸ ਸੋ ਕੰਮ ਹੈਗੇ ਸੀ। ਸਾਰਾ ਵੇਖਣਾ ਪੈਂਦਾ ਐ। ਨੌਕਰੀ ਵਾਲੇ ਬੰਦੇ ਨੂੰ 'ਤੇ ਹੈ ਪਤਾ ਨਾ, ਮਹੀਨਾ ਖਤਮ ਹੋਇਆ ਮਾਲਕ ਜਾਏ ਬਹਾੜ ਵਿਚ, ਮਹੀਨੇ ਦੀ ਸੈਲਰੀ ਤੇ ਮਿਲਨੀ ਏ ਨਾ। ਭਾਵੇਂ ਨਫ਼ੇ, ਨੁਕਸਾਨ ਜੋ ਮਰਜੀ ਏ
ਕਰਦੇ ਨੇ, ਦਵਾਈਆਂ ਈ ਲੈ ਜਾਂਦੇ ਨੇ ਚੱਕ ਕੇ।
ਹਾਂ, ਪਰ ਇਸ ਲਾਈਨ ਵਿੱਚ ਵੀ ਬੜਾ ਗਪਲਾ ਕਰਦੇ ਨੇ ਲੋਕੀ, ਕਈ ਦਵਾਈਆਂ ਨ ਹੁੰਦੀਆਂ ਨੇ ਹਨਾ, ਨਕਲੀ ਹੋਰ ਕਿੰਨੀ-ਕਿੰਨੀ ਹਾਈ ਰੇਟ ਤੇ ਦਵਾਈਆਂ ਵੇਚਦੇ ਹਾਲਾਂਕਿ ਇੰਨਾ ਮੁੱਲ ਨੀ ਹੁੰਦਾ ਦਵਾਈ ਦਾ।
ਵੀਹ ਰੁਪਏ ਦੀ ਦਵਾਈ ਵੀ, ਦੋ ਸੌ ਵੇਚਦੇ ਨੇ।
ਹਾਂ। ਹੁਣ ਦੇਖੋ ਕਈਆਂ ਤੇ ਲਿਖਿਆ ਹੁੰਦਾ ਐ ਐਮ ਆਰ ਪੀ -ਐਮ ਆਰ ਪੀ ਦਾ ਮਤਲਬ ਕੀ ਹੈ? ਮੈਕਸੀਮਮ ਰੇਟ ਇੰਨਾ ਹੀ ਹੋਣਾ ਚਾਹੀਦਾ ਹਨਾਂ। ਲੇਕਿਨ ਉਹਦੇ ਤੋਂ ਕੁਛ ਪੰਜ -ਦਸ ਪ੍ਰਸੈਂਟ, ਪੰਦਰਾਂ ਪ੍ਰਸੈਂਟ ਰੇਟ ਘੱਟ ਮਿਲਣਾ ਚਾਹੀਦਾ ਹੈ।
ਦੋ ਜ ਦੋਰੀ ਦਵਾਈ ਏ, ਇਹ ਤਾਂ ਚਾਰ ਸੌ ਚ ਹੀ ਦਿੰਦੇ ਨੇ।
ਹਾਂ ਜਿੰਨੇ ਵੱਡੇ ਡਾਕਟਰ ਕੋਲ ਜਾਓਗੇ, ਓਨੀ ਮਹਿੰਗੀ ਦਵਾਈ ਮਿਲਦੀ ਏ। ਹੁਣ ਤੁਸੀਂ ਕੈਮਿਸਟ ਵਾਲੇ ਕੋਲ ਜਾਓ ਉਹੀਓ ਦਵਾਈ ਦੇ ਦਿੰਦੇ ਨੇ ਤੁਹਾਨੂੰ, ਨਾ ਕੋਈ ਪਰਚੀ, ਨਾ ਕੋਈ ਕੁਛ, ਬਸ ਇਹ ਹੈ ਕਿ ਡਾਕਟਰ ਕੋਲ ਥੋੜੀ ਜ਼ਿਆਦਾ ਨੌਲੇਜ ਏ ਹੁਣ ਪਰ ਦੇਖੋ ਕਈ ਵਾਰੀ ਕੈਮਿਸਟ ਵਾਲਾ ਵੀ ਦਵਾਈ ਦਿੰਦਾ ਰ ਇੰਨਾ ਵਧੀਆ ਅਸਰ ਹੋ ਜਾਂਦਾ।
ਹਾਂਜੀ ਪ੍ਰਸਕ੍ਰਿਪਸ਼ਨ ਵਗੈਰਾ ਤਾਂ ਵੈਸ ਤਾਂ ਦੇ ਹੀ ਨਹੀਂ ਸਕਦੇ, ਬਟ ਤਾਂ ਵੀ ਦੇਈ ਜਾਂਦੇ ਨੇ ਅੱਜ -ਕੱਲ੍ਹ ਤਾਂ।
ਦੇ ਦਿੰਦੇ ਨੇ ਯਾਰ, ਸਾਡੇ ਘਰ ਦੇ ਬਾਹਰ ਖੁੱਲਿਆ ਦੇ, ਇੰਨੀ ਵਧੀਆ ਦਵਾਈ ਦਿੰਦਾ ਨਾ ਬੰਦਾ ਓ।
ਬਟ ਚਲੋ ਏਦਾਂ ਕਿ ਐਮਰਜੈਂਸੀ ਚ ਹਨਾ ਵ ਬੰਦਾ ਲੈ ਆਵੇ।
ਹੂੰ, ਮੈਂ ਤੇ ਕਿਸੇ ਵੇਲੇ, ਬੱਚੇ ਕਿਸੇ ਵੇਲੇ ਮੈਂ ਜਾਂਨੀ ਹਾਂ ਨਾ ਲੈਣ ਮੰਨ ਲਓ ਮੇਰੇ ਥੋੜੀ ਬਹੁਤ ਤਬੀਅਤ ਖਰਾਬ ਹੋਗੀ, ਮੈਂ ਨੀ ਫਿਰ ਜਾਂਂਦੀ ਵੀ ਡਾਕਟਰ ਵਗੈਰਾ ਕੋਲ। ਮੈਂ ਤੇ ਇਸੇ ਕੋਲ ਜਾ ਕੇ ਮੈਂ ਤੇ ਬਚ ਪਨ ਤੋਂ ਇਸੇ ਕੋਲ ਲੈਂਦੀ ਆ, ਮਤਲਬ ਜਿਵੇਂ ਕਹਿੰਦੇ ਨਾ ਭੇਦ ਪੈ ਗਿਆ, ਪਹਿਲੇ ਉਹਦੇ ਪਾਪਾ ਕੰਮ ਕਰ ਸੀਗੇ, ਹੁਣ ਓਹਨਾਂ ਦਾ ਮੁੰਡਾ ਮੁੰਡਾ ਕਰਦਾ ਕੰਮ।
ਹਾਂਜੀ, ਅੱਗੇ ਨਾ ਕਰਦਾ ਸਟੋਰ ਵ ਪ ਮੈਡੀਕਲ ਸਟੋਰ ਅੱਗੇ ਤੋਂ ਇੱਕ ਬੰਦਾ ਖੋਲ੍ਹ ਲੈਂਦਾ।
ਹਾਂ ਬੜੀ ਵਧੀਆ ਕੈਮਿਸ ਦੀ ਸ਼ੋਪ ਖੁੱਲ ਗਈ, ਪਹਿਲੇ ਤੇ ਸਿੰਪਲ ਸੀ, ਹੁਣ ਤੇ ਅੰਦਰ ਏ ਸੀ ਵੀ ਲਗਾ ਲਿਆ ਹੁਣ ਤੇ ਮਤਲਬ ਇੰਜੈਕਸ਼ਨ ਵਗੈਰਾ ਵੀ ਲਗਾ ਦਿੰਦੇ ਨੇ ਅਗਰ ਕਿਸ ਨੇ ਲਵਾਨਾ ਹੋਏ ਤੇ, ਹਾਂ ਗਲੂਕੋ ਸ਼ ਵਗੈਰਾ ਵੀ ਲਗਾ ਨੇ ਘਰ ਆ ਕੇ, ਸਭ ਕੁਛ, ਸਾਰਾ ਕੰਮ ਖੋਲਿਆ ਉਹਨਾਂ ਨੇ। ਤੁਸੀਂ ਬਲੱਡ ਚੈੱਕ ਕਰਵਾਣਾ ਤਾਂ ਵੀ
ਹੁਣ ਤਾਂ ਪੈਸੇ ਬਹੁਤ ਲੈਂਦੇ ਨੇ, ਹਜ਼ਾਰ ਰੁਪਈਆ ਲੈ ਲੈਂਦੇ ਨੇ ਇੱਕ ਦਿਨ ਦਾ ਡਰਿਪ ਲਗਾਣ ਦਾ ਗਲੂ
ਹਾਂ ਘਰ ਆ ਕੇ ਲਗਾਣ ਦੇ ਬੜੇ ਪੈਸੇ ਨੇ।
ਹਾਂਜੀ ਏ ਤਾਂ, ਜਿਆਦਾ ਪੈਸਾ ਤਾਂ ਬਹੁਤ ਐ ਦੀ ਬਟ ਮਿਹਨਤ ਵੀ ਆ ਚਲੋ ਇੰਨੀ ਹਨਾਂ, ਚਾਰ ਸਾਲ- ਪੰਜ ਸਾਲ ਦੀ ਪੜ੍ਹਾਈ ਵੀ ਆ।
ਕਈਆਂ ਦਾ ਇਲਾਜ ਇੰਨਾ ਸਸਤਾ ਹੁੰਦਾ ਔਰ ਇੰਨਾ ਵਧੀਆ ਹੁੰਦਾ। ਕਈ ਇੰਨੇ ਮਹਿੰਗੇ- ਮਹਿੰਗੇ ਡੋਕਟਰ ਫੀਸਾਂ ਲੈ ਲੈਂਦੇ ਨੇ, ਇੰਨੇ- ਇੰਨੇ ਟੈਸਟ ਕਰਵਾ ਦਿੰਦੇ ਨੇ ਇੱਕ ਬਿਮਾਰੀ ਤੇ ਸੌ ਗਿਣਾ ਕੇ ਰੱਖ ਦਿੰਦੇ ਨੇ, ਬੰਦਾ ਦੇ ਮਰੀਜ਼ ਹੀ ਜਾਂਦਾ।
ਮੈਂ ਵੀ ਹੁਣ ਬਸ ਲਾਇਸੈਂਸ ਅਪਲਾਈ ਕਰਕੇ ਖੋਲੂੰਗੀ, ਮੈਂ ਵੀ ਆਪਣਾ ਮੈਡੀਕਲ ਸਟੋਰ।
ਚਲੋ ਠੀਕ ਏ ਫੇਰ ਮੈਂ ਈ ਤੁਹਾਡੇ ਕੋਲ ਦਵਾਈ ਲੈਣ ਪੈਲਾਂ ਮੈਨੂੰ ਈ ਦੇਣਾ ਵਧੀਆ ਜੀ। ਅੱਛਾ। ਅੱਜ-ਕੱਲ ਚੱਲਦੀਆਂ ਨੀ ਪਈਆਂ ਦਵਾਈਆਂ ਬੰਦਾ ਮੋਟੇ ਤੋਂ ਪਤਲਾ ਹੋ ਜਾਂਦਾ ਏ।
ਬੋਤ ਪਰ ਉਨਾਂ ਦੇ ਨੁਕਸਾਨ ਬੋਤ ਨੇ ਦੀ, ਏਦਾਂ ਦੀਆਂ ਦਵਾਈਆਂ ਦੇ
ਨੀ ਮੁੰਨਾ ਦੇ ਕੇੰਦੀ ਵੈਸੇ ਮੇਰਾ ਏਨਾ ਵੇਟ ਨੀ ਹੈਗਾ ਮੇਰਾ ਸੈਵਨਟੀ ਟੂ ਕੇ ਜੀ ਵੇਟ ਬਸ ਜਾਦਾ ਤੇ ਨੀ ਹੈ ਵੈਸੇ ਹਾਈਟ ਮੇਰੀ ਹੈਗੀ ਏ ਫਾਈਵ ਸਿਕਸ।
ਫੇਰ ਤਾਂ ਹੋਣਾ ਵੀ ਚਾਈਦੈ ਇੰਨਾ ਕੁ ਤਾਂ
ਹਾਂ ਤੇ ਫੇਰ ਹੁਨ ਬੱਚਾ ਵੀ ਨਾਲ ਤੇ ਫੇਰ ਇਨਾਂ ਤੇ ਹੋਏਗਾ ਈ, ਪਰ ਮੈਂ ਥੋੜ੍ਹਾ ਜਿਹਾ ਸੋਚ ਰੀ ਆਂ ਥੋੜਾ ਵੇਟ ਲੂਜ ਕਰਾਂ ਆਪਣਾ
ਸੈਰ ਵਗੈਰਾ ਕਰ ਲਿਆ ਕਰੋ।
ਸੈਰ ਦਾ ਈ ਤੇ ਭੈਨੇ ਟਾਈਮ ਨੀ ਲੱਗਦਾ, ਜਿੱਥੇ ਬੱਚਾ ਉੱਠ ਜੇ ਬਸ ਸਾਰਾ ਦਿਨ ਖ ਖਤਮ ਹੋ ਜਾਂਦਾ ਐ ਫੇਰ ਬੰਦਾ ਜਦੋਂ ਲੇਟੇ ਤੇ ਫੇਰ ਤੇ ਕੈਂਦੈ ਬਸ ਯਾਰ ਆਰਾਮ ਮਿਲ ਜੇ ਹੁਨ ਕੁੱਛ ਨੀ ਹੁੰਦਾ ਇਨਾਂ ਦੇ ਬੋਰੀ ਟਾਇਰਡ ਹੋ ਜਾਂਦੀ ਏ ਕੀ ਬੰਦਾ ਕਰੇ
ਸਈ ਗੱਲ ਐ।
ਆਪਣੀ ਯੋਗਾ ਨੂੰ ਟਾਇਮ ਲੱਗਦਾ, ੳ ਕੈਂਦੇ ਨਾ ਵਨਸ ਮਦਰ ਔਲਵੇਜ ਮਦਰ। ਹੂੰ, ਹੂੰ। ਫੇਰ ਸਾਵ ਏ ਬਸ ਹੂੰਨ ੳ ਫੇਰ ਮਦਰ ਵਾਲੀ ਰਿਸਪੋਂਸੀਬਿਲਿਟੀ ਹੋਗੀ ਹਰ ਟਾਈਮ ਮੈਂ ਕੈਨੀ ਆਂ ਦੋ ਮਿੰਟ ਭਰੇ ਹੱਟ ਟੋ ਮੇਰੀ ਕੁੜੀ ਬਾਰ ਗਮਲੇਆਂ ਵਿੱਚ ਮਿੱਟੀ ਕੱਢ ਕਰਕੇ ਬਾਰ ਸੂਟ ਦਿੰਦੀ ਏ, ਬਾਰ ਦੇਖੋ ਬੁਰਾ ਹਾਲ ਕੀਤਾ ਤਾ ਦੈ ਮੈਂ ਤੇੇ ਹਜੇ ਸਫਾਈ ਨੀ ਕੀਤੀ ਮੈਂ ਹੁਨ ਮੈਂ ਸਵੇਰੇ ਕਰਾਂਗੀ ਜਾਓ ਜੋ ਮਰਜ਼ੀ ਕਰੋ।
ਹਾਂਜੀ ਐ ਬਾਰ-ਬਾਰ ਕਿੰਨੀ-ਕਿੰਨੀ ਕੁ ਵਾਰੀ ਬੰਦਾ ਕਰ ਲਵੇ।
ਹੋਰ ਟਾਇਲਾਂ ਤੇ ਯਾਰ ਪੈਲੇ ਕੱਚੇ ਫਰਸ਼ ਸੀ ਨਾ ਵਧੀਆ ਸੀ ਜੀ ਮਾਵਾਂ ਵੀ ਸੁੱਖੀ ਬਚੇ ਗੰਦ ਪਾਂਦੇ ਝਾੜੂ ਮਾਰਿਆ ਚਲੋ ਵੀ ਹੁਨ ਤੇ ਟਾਇਲਾਂ ਏਨਾ ਗੰਧ ਮੱਚ ਜਾਂਦਾ ਮਿੰਟਾਂ ਵਿੱਚ ਪੈਲੇ ਝਾੜੂ ਲਗਾਓ ਫੇਰ ਪੋਚੇ ਲਗਾਓ ਪਾਨੀ ਪਿਆ ਹੋਏ ਤੇ ੳ ਵੀ ਨੀ ਨਜ਼ਰ ਆਂਦਾ ਕਈ ਵਾਰੀ ਪੈਰ ਤਿਲਕ ਜਾਂਦੈ। ਮਿੰਟਾ ਵਿਚ। ਚੀਜ਼ਾਂ ਦੇ ਫੈਦੇ ਤੇ ਹੈਗੇ ਨੇ ਸੋਹਣੀਆਂ ਲੱਗਦੀਆਂ ਨੁਕਸਾਨ ਬੋਤ ਨੇ ਮਿੰਟਾਂ ਵਿੱਚ ਹਲਕਾ ਜਾ ਸਰਫ ਹੋਏ ਹਾਂ ਪੈਰ ਐਂਝ ਜਾਂਦਾ ਈ ਅੱਗੇ ਕਿੰਨੀ ਵਾਰ ਤੇ ਮੈਂ ਈ ਬਚ ਗਈ ਦੀ ਹਾਂ। ਥੋੜੇ ਟਾਈਮ ਬਾਦ ਪਾ ਕੇ ਨਾ, ਕਈ ਟਾਇਲਸ ਤੇ ਬੋਤ ਵਧੀਆ ਹੁੰਦੀਆਂ ਨੇ।
ਹਾਂਜੀ ਜੇ ਘੱਸ ਜਾਨ ਫੇਰ ਤਾਂ ਸਈ ਹੋ ਜਾਂਦੇ ਫੇਰ ਨੀ ਹੁੰਦਾ ਪ੍ਰੋਬਲਮ।
ਨਈ ਕੱਸ ਜੇ ਤੇ ਫਿਸਲਦੀਆਂ ਜੇ ਫੇਰ ਤੁਹਾਨੂੰ ਗ਼ਲਤੀ ਹੈਗੀ ਜੇ ਏਸ ਗੱਲ ਦੀ ਜਿੰਨੀ ਪੁਰਾਨੀ, ਜਿੰਨੀ ਪੁਰਾਨੀ ਟਾਇਲ ਹੋ ਜਾਂਦੀ ਏ ਨਾ ਫਿਸਲ ਜਾਂਦੀ ਏ। ਪੱਥਰ ਦੀ ਗੱਲ ਹਲਗ ਈ ਹੋਂਦੀ ਏ ਪੱਥਰ ਨੀ ਫਿਸਲਦਾ ਟਾਇਲ ਫਿਸਲ ਜਾਂਦੀ ਏ।
ਸਾਡੇ ਵੀ
ਉ ਮੈਨੂੰ ਤੇ ਟਾਇਲ ਬਿਲਕੁਲ ਨੀ ਪਸੰਦ ਹੈਗੀ ਮ ਮੈਂ ਕੈਨੀ ਆ ਮੇਰੀ ਕੁੜੀ ਨੇ ਨਾ ਮੇਰਾ ਰੂਮ ਉੱਪਰ ਨੇ ਇੰਨੇ ਪਰਸੋਂਹ ਹੁੰਦੇ ਨੀ ਬੜੇ ਸੋਨੇ ਸੋਨੇ ਵੱਟੇ ਤੇ ਉ ਗਮਲੇਆਂ ਚ ਲਗਾਂਦੇ ਮੈਨੂੰ ਬੜਾ ਸ਼ੌਕ ਆਯਾ ਮੈਂ ਕਿਆ ਚੱਲ ਮੈਂ ਲਗਾ ਦਿੰਨੀ ਆਂ, ਇਨ ਸਭ ਨਾਲ ਵੱਡ ਸਾਈਜ਼ ਦਾ ਜੇੜਾ ਪ ਪੱਥਰ ਸੀਗਾ ਇਨੇ ਉ ਚੁੱਕ ਉੱਪਰੋਂ ਥੱਲੇ ਸੁੱਟ ਦਿੱਤਾ, ਸ਼ੁਕਰ ਏ ਵਾਹਿਗੁਰੂ ਦਾ ਕਿ ਕੋਈ ਥੱਲੇ ਨੀ ਸੀ, ਕਹਿੰਦੇ ਸਿਰ ਫਟ ਗਿਆ ਸੀਗਾ, ਟਾਇਲ ਟੁੱਟ ਗਈ ਉੱਥੋਂ ਹੀ ਟਾਇਲ ਟੁੱਟ ਗਈ ਦੀ, ਮੈਂ ਕਿਹਾ ਚਲੋ ਟਾਇਲ ਹਾਂ ਮੈਂ ਇਹੀਓ ਤੇ ਨੁਕਸਾਨ ਨੇ ਨਾ, ਹੁਨ ਇੰਨਾ ਵੱਡੀ ਟਾਇਲ ਲੱਗੀ ਦੀ ਮੇਰੇ ਖਿਆਲ ਨਾਲ, ਚਾਰ ਬਾਏ ਦੋ ਦੀ ਟਾਈਲ ਹੈਗੀ ਜੇ ਹੁਣ ਇੰਨੀ ਵੱਡੀ ਟਾਇਲ ਤੁਸੀਂ ਕਿੱਥੋਂ ਪੱਟੋਗੇ, ਤੇ ਕਿੱਥੋਂ ਲੈ ਕੇ ਆਓਗੇ ਹੁਨ ਉਹ ਟੁੱਟੀ ਦੀ ਹੈ ਤੇ ਹਾਂ, ਅਸੀਂ ਇਸੇ ਕਰਕੇ ਇੱਕ ਪੇਟੀ ਐਕਸਟਰਾ ਲਿਆ ਕੇ ਰੱਖੀ ਸੀ ਉਹਦੇ ਨਾਲ ਦੀ ਕੀ ਕਲ ਟੁੱਟ ਜੇਏ, ਤੇ ਲਵਾਦਾਂਗੀ, ਪਰ ਇੱਕ - ਇੱਕ ਟਾਇਲ ਕੌਣ ਲਗਵਾਏਗਾ ਦੱਸੋ?
ਹਾਂਜੀ ਇਹ ਤਾਂ, ਹੈ ਹੀ ਆ।
ਮੈਂ ਕਿਹਾ ਚਲੋ ਹੁਣ ਕੋਈ ਗੱਲ ਨੀ, ਮੈਂ ਕਿਹਾ ਮੈਟ ਵਿਛਾ ਲੋ ਇੱਥੇ ਚੁੱਪ ਕਰਕੇ, ਮੈਂ ਕੀ ਕਰਾਂ ਸ਼ੁਕਰ ਐ, ਕੋਈ ਥੱਲੇ ਨਹੀ ਸੀ ਨਹੀਂ ਤੇ ਪਹਿਲੇ, ਪਟੀਆਂ ਹੀ ਕਰਾਣੀਆਂ ਪੈਂਦੀਆਂ ਇਹਨੂੰ ਬਚਾ ਹੋਗਿਆ, ਹੋਰ ਦੱਸੋ ਤੁਸੀਂ?
ਦੀ ਬਸ ਵਧੀਆ।
ਹਾਂਜੀ, ਚਲੋ ਫੇਰ ਹਾਂਜੀ - ਹਾਂਜੀ।
ਠੀਕ ਹੈ ਸਸ਼੍ਰੀ ਅਕਾਲ, ਹਾਂਜੀ - ਹਾਂਜੀ ਸਾਰੇ ਵਧੀਆ।
ਓਕੇ ਜੀ ਸਸ਼੍ਰੀ ਅਕਾਲ।
ਸਸ਼੍ਰੀ ਅਕਾਲ ਜੀ। ਕੋ ਹੈਨੀ